ਹੈਲੋ
ਸ਼ਸ਼੍ਰੀ ਕਾਲ ਜੀ।
ਸਸ੍ਰੀ ਕਾਲ ਜੀ। ਹਾਂਜੀ, ਵਧੀਆ ਜੀ। ਤੁਸੀ? ਵਦੀਆ, ਵਦੀਆ। ਅਸੀਂ, ਹਾਂਜੀ ਘਰੇ ਹੀ ਆ।
ਓਕੇ, ਓਕੇ। ਕੀ ਗੱਲ? ਤੁਸੀਂ ਕੋਈ ਪਲੈਨ ਨਹੀਂ ਬਣਾਇਆ ਘੁੰਮਣ ਦਾ ਤੁਸੀਂ? ਗਰਮੀ ਦੇ ਵਿੱਚ ਹਿਲ ਸਟੇਸ਼ਨ ਵਗੈਰਾ ਜਾਣ ਦਾ।
ਨਈਂ। ਐਨੀ ਗਰਮੀ ਪਈ ਆ, ਤੇ ਕਿਥੇ ਸ਼ਿਮ ਪਲੈਨ ਬਣਾਵਾਂ?
ਨਈਂ, ਜਾਣਾ ਚਾਹੀਦੈ ਗਰਮੀਆਂ 'ਚ ਸਗੋਂ। ਸਮਰ ਵੇਕੇਸ਼ਨ ਦੇ ਵਿੱਚ ਬੱਚਿਆਂ ਛੁੱਟੀਆਂ ਪੈ ਜਾਂਦੀਆਂ ਨੇ। 'ਤੇ ਹਿਲ ਸਟੇਸ਼ਨ 'ਤੇ, ਮੋਸਟਲੀ ਬੰਦੇ ਜਾਂਦੇ ਹੁੰਦੇ ਆ ਨਾ, ਘੁੰਮਣ ਵਾਸਤੇ।
ਹਾਂਜੀ -ਹਾਂਜੀ।
ਟਰੈਵਲ ਕਰਾਂਦੈ।
ਨਹੀਂ -ਨਹੀਂ, ਹਾਂਜੀ।
ਨਾ, ਟਰੈਵਲਿੰਗ ਕਰਨ ਦਾ ਸ਼ੌਕ ਹੈਗਾ ਤੈਨੂੰ?
ਹਾਂਜੀ, ਬਹੁਤ, ਤੇਜ। ਪਹਾੜਾਂ ਵਿਚ ਵੋਮਟਿੰਗ ਹੋ ਜਾਂਦੀ ਐ।
ਅੱਛਾ, ਇਹ ਤਾਂ ਫਿਰ ਤੁਹਾਡੇ ਲਈ ਬਹੁਤ ਹੀ ਰ ਕੀ ਕੰਮ ਆ ਨਹੀਂ ਅਸੀਂ ਜਾਈਏ ਫੇਰ- ਅਸੀਂ ਜਾਈਏ ਫਿਰ?
ਮੇਰਾ ਘਰ ਵਾਲਾ ਘੁੰਮਦਾ ਰਹਿੰਦਾ ਹੈ ਤੇ ਮੈਨੂੰ ਕਹਿੰਦਾ ਹੈ ਤੇ ਤੂੰ ਵੀ ਚੱਲ। ਮੈਂ ਕਿਹਾ, ਮੈਂ ਨੀ ਜਾਣਾ ਐਨੀ ਗਰਮੀ 'ਚ। ਮੈਂ ਤਾਂ ਹੂੰ, ਚੱਕਰ ਖਾ ਕੇ ਓਥੇ ਹੀ ਗਿਰ ਜਾਣੈ।
ਅੱਛਾ, ਵੈਸੇ ਕਿਹੜੀ - ਕਿਹੜੀ ਜਗ੍ਹਾ ਗਏ ਓ ਤੁਸੀਂ? ਕਿਹੜੇ- ਕਿਹੜੇ ਹਿਲ ਸਟੇਸ਼ਨ 'ਤੇ?
ਹ ਸਮਝ ਨੀ ਲੱਗੀ ਮੈਨੂੰ।
ਮੈਂ ਕਿਹਾ ਤੁਸੀਂ ਕਿਹੜੇ -ਕਿਹੜੇ ਪਲੇਸ ਤੇ ਗਏ ਹੋ? ਕਿਹੜੇ -ਕਿਹੜੇ ਸਟੇਸ਼ਨ ਤੇ ਗਏ ਹੋ ਘੁੰਮਣ ਲਈ?
ਆ ਮੈਂ ਤੇ ਉੱਥੇ ਗਈ ਹਾਂ। ਭੂਲੂ ਚ, ਹੋਰ ਆਪਾਂ ਗਏ ਆ ਹਾਂਜੀ- ਹਾਂਜੀ ਸ਼ਿਮਲਾ ਚ ਗਈ ਆਂ। ਹਾਂਜੀ, ਘੁੰਮੀ ਆਇਆ ਤੇ ਮੈਂ ਤੇ ਇੱਕ ਘੱਟੋ ਹੀ ਕੱਟ ਹੀ ਹੂ। ਈਮੇਲ ਆ ਮੈ
ਅੱਛਾ, ਟਰੈਵਲ ਘੱਟ ਹੀ ਕਰਦੇ ਹੋ।
ਹਾਂਜੀ।
ਚੱਲੋ।
ਮੈਨੂੰ ਨਾ ਸੂਟ ਨੀ ਕਰਦਾ।
ਹੈਲੋ।
ਹਾਂਜੀ, ਮੈਨੂੰ ਸੂਟ ਨੀ ਕਰਦਾ।
ਅੱਛਾ, ਤੁਹਾਨੂੰ ਸੂਟ ਨੀ ਕਰਦਾ ਹੈ ਬਾਹਰ, ਨਹੀਂ ਵਿੰਟਰ ਚ ਹੀ ਸੂਟ ਕਰਦੇ ਆ ਉੱਚੇ ਸੰੰਮਰ ਕੇ।
ਹੈ ਜੇ ਆਪਾਂ ਮੈਂ ਇਹ ਇਸ ਸੀਜ਼ਨ ਦੀ ਬਾਤ ਕਰ ਰਹੀ ਹਾਂ ਤੇ ਗਰਮੀਆਂ ਚ ਮੈਂ ਇਹਨੂੰ ਘੁੰਮ ਨੀ ਸਕਦੀ, ਮੈਨੂੰ ਚੱਕਰ ਆ ਜਾਂਦੇ ਮੈਨੂੰ। ਬੜੀ ਛੇਤੀ ਚੱਕਰ ਆਉਂਦੇ ਹੈ।
ਅੱਛਾ ਤੁਹਾਨੂੰ ਫੇਰ ਤਾਂਹੀਏ। ਫਿਰ ਤੁਸੀਂ ਵਿਨਟਰ ' ਚਲੇ ਜਾਓ ਘੁੰਮ ਵਾਸਤੇ, ਜਦੋਂ ਸਨੋਫਾਲ ਵਗੈਰਾ ਹੁੰਦੀ ਹੈ।
ਹਮ। ਹਾਂਜੀ ਬਹੁਤ ਗ ਇੱਥੇ ਗਰਮੀ ਪੈਂਦੀ ਬਹੁਤ ਜ਼ਿਆਦਾ।
ਅੱਛਾ! ਮੇਂਗੋ ਲੱਸੀ ਹੈਗੀ ਏਦੇ ਕੋਲ? ਲਿਆ ਫੇਰ ਲੇ ਕੇ ਆ।
ਹਾਂਜੀ, ਹੋਰ ਤੁਸੀਂ ਕਿੱਥੇ ਘੁੰਮਦੇ ਪਏ ਓ?
ਮੈਂ ਤਾਂ ਸਿਮਲਾ ਤੇ ਹਿਮਾਚਲ ਤੇ ਕੁੱਲੂ ਮਨਾਲੀ। ਹਾਂ, ਹਿਮਾਚਲ ਵੀ ਗਿਆ, ਸਿਮਲਾ ਵੀ ਗਿਆ ਵਾ।
ਓਕੇ। ਵਧੀਆ ਐ, ਵਧੀਆ, ਵਧੀਆ ਐ, ਘੁੰਮਣਾ-ਘੁੰਮਣਾ ਚਾਹੀਦਾ। ਮੇਰੇ ਹਸਬੈਂਡ ਬੜੇ, ਮੇਰੇ ਹਸਬੈਂਡ ਜਿਹੜੇ ਆ ਨਾ, ਤੇ ਬੜਾ ਘੁੰਮਦੇ ਓ।
ਅੱਛਾ, ਉਹਨਾਂ ਨੂੰ ਟਰੈਵਲ ਦਾ ਸ਼ੌਕ ਆ, ਤੁਹਾਨੂੰ ਟਰੈਲ ਦਾ ਸ਼ੌਕ ਨੀ, ਉਹਨਾਂ ਨੂੰ ਟਰੈਵਲ ਦਾ ਸ਼ੌਕ ਹੈ।
ਹਮ, ਉਹਨੂੰ ਬੜਾ ਸੌਕ ਆ।
ਚਲੋ ਤੁਹਾਨੂੰ ਵੀ ਤੁਹਾਨੂੰ ਬੱਸ 'ਚ ਟਰੈਵਲ ਕਰਨ ਦੀ ਪ੍ਰੋਬਲਮ ਆਉਂਦੀ ਹੈ, ਜਾਂ ਮਤਲਬ ਕੇ ਕਰ-ਕੁਰ 'ਚ ਈ?
ਆ ਮੈਨੂੰ ਬੱਸ ਤੇ ਆਉਂਦੀ ਆ ਜੀ। ਗੱਡੀ 'ਚ ਨੀ ਆਉਂਦੀ, ਹਾਂਜੀ। ਹਾਂ-ਹਾਂ, ਹਾਂ, ਤੇ ਹੁਣੇ ਤੁਮ ਪਲੈਨ ਨਹੀਂ ਹੋਣਾ ਓਥੇ ਦੇ।
ਮੈਂ ਤੁਹਾਨੂੰ ਓਹੀ ਕਹਿ ਰਿਹਾ, ਜਦੋਂ ਹਿਲ ਸਟੇਸ਼ਨ ਤੇ ਆਪਾਂ ਜਾਂਦੇ ਹੁੰਦੇ ਹਾਂ ਨਾ।
ਹਾਂਜੀ।
ਤੇ ਕੀ ਹੁੰਦਾ ਵਾ ਏ, ਜਦੋਂ ਬੱਸ ਆਪਾਂ ਬੱਸ ਟਰੈਵਲ ਕਰਦੇ ਹਾਂ, ਤਾਂ ਉਹ ਨਾ, ਜਦੋਂ ਇਹ ਪਹਾੜੀਆਂ ਹੁੰਦੀਆਂ ਨੇ, ਜਦੋਂ ਖ--ਖਾਈ ਆਪਾਂ, ਜਦੋਂ ਗੋਲ-ਗੋਲ ਘੁੰਮਦੇ ਆ।
ਜੀ, ਹਾਂਜੀ, ਹਾਂਜੀ। ਓਦੋਂ ਈ ਆਂਦੀ ਏ ਮੈਨੂੰ ਵੀ, ਚੇ ਜਿਹੜਾ ਆਪਾਂ ਘੁੰਮ ਗੋਲ-ਗੋਲ ਗੋਲ-ਗੋਲ ਘੁੰਮਦੇ ਐ ਨਾ, ਤੇ ਉੱਥੇ ਮੈਨੂੰ ਬੜਾ ਪ੍ਰੋਬਲਮ ਹੁੰਦੀ ਐ, ਮੈਨੂੰ ਵੋਮਟਿੰਗ ਹੋ ਜਾਂਦੀ ਐ ਉੱਥੀ।
ਓਕੇ, ਤਾਂਈਓ ਤੁਸੀਂ ਫੇਰ ਅਵੋਇਡ ਕਰਦੇ ਓ ਘੁੰਮਣਾ ਨਾ।
ਹਾਂਜੀ, ਬਹੁਤ ਘੱਟ ਈ ਜਾਂਦੀ ਆ।
ਫੇਰ ਤੁਸੀਂ ਲੋਕਲ ਜੇ, ਲੋਕਲ ਪੇਲੇਸਾ ਤੇ ਈ ਜਾਂਂਦੇ ਹੋਣੇ ਜ਼ਿਆਦਾਤਰ, ਹੈਂ?
ਹਾਂਜੀ-ਹਾਂਜੀ, ਲੋਕਲ ਤੇ ਮੈਂ ਚਲੀ ਜਾਂਦੀ ਆਂ। ਹਾਂਜੀ-ਹਾਂਜੀ, ਅੰਬਰਸਰ, ਹਾਂਜੀ-ਹਾਂਜੀ। ਅੰਬਰਸਰ ਤਾਂ ਗਈ ਆ, ਹਾਂਜੀ। ਹਾਂਜੀ-ਹਾਂਜੀ। ਤੇ
ਹੋਰ ਸੁਣਾਓ?
ਥੋਡੇ ਉੱਥੇ ਗਰਮੀ ਕੈਸੀ ਬੈ? ਗਰਮੀ ਕਿੱਦਾਂ?
ਗਰਮੀ ਸਾਡੇ ਆਲੇ ਪਾਸੇ ਅੱਜ ਮੋਸ--ਰਾਤੀ, ਰਾਤੀ ਤਾਂ ਮੀਂਹ ਪੈ ਗਿਆ ਸੀ। ਹੁਣ ਤਾਂ ਮੌਸਮ ਵਦੀਆ ਵਾ, ਠੰਡਾ ਮੌਸਮ ਅੱਜ।
ਹਾਂਜੀ, ਦੋ ਦੀ ਦੋ ਦਿਨਾਂ ਦਾ ਵਦੀਆ ਮੌਸਮ ਹੋਇਆ। ਇੱਥੇ ਵੀ ਨਾ, ਤੇ ਪਹਿਲੇ ਤੋਂ ਬੋਅ ਗਰਮੀ ਸੀ, ਹਾਂਜੀ।
ਓਕੇ। ਹੁਣ ਪਤਾ ਕੀ ਹੁਣ ਦੇਖੋ ਹੁਣ ਤਾਂ ਓਥੇ ਗਰਮੀ ਪੈਣੀ ਆ, ਜੁਲਾਈ ਜੁਲਾਈ ਅਤੇ ਅਗਸਤ ਤੇ ਅਗਸਤ ਮਹੀਨੇ ਤੱਕ ਹੁੰਦਾ, ਮੇਨ ਤਾਂ।
ਹਾਂਜੀ-ਹਾਂਜੀ, ਹਾਂਜੀ ਉੱਤੋਂ ਬਾਦ ਤੇ ਤੇ ਜੇੜਾ ਆਪਾਂ ਆਪਦੇ, ਦੇਖਾਂ ਗਰਮੀ ਇੰਨੀ ਆ ਪੈ ਰਈ ਐ। ਤੇ ਸਾ ਇੰਨੀ ਠੰਡ ਏ ਇੰਨੀ ਠੰਡ ਏ, ਤੇ ਠੰਡ ਚ ਕਿੱਥੇ ਜਾ ਉਹਦੇ ਚ ਆ ਰਜਾਈਆਂ ਚ ਬੈਠੇ ਰਹਿੰਦੇ ਐ।
ਹੈ ਏ ਤਾਂ ਗੱਲ ਐ।
ਹਾਂਜੀ। ਹੂੰ ਮਤਲਬ ਕਿ, ਭਗਵਾਨ ਨੂੰ ਨਾ ਕਿਸੇ ਵੀ ਪਾਸੇ ਜੀਣਾ ਨਹੀਂ ਦਿੰਦਾ।
ਏ ਤਾਂ ਗੱਲ ਐ ਜੀ ਵੱਧ।
ਹਾਂਜੀ।
ਹੈਲੋ ਕੀ ਕਹਿ ਰਏ ਓ?
ਮੈਂ ਕਿਆ ਹੂੰ, ਜੇ ਆਪਾਂ ਰੱਬ ਨੂੰ ਕਿਸੀ ਪਾਸੇ ਵੀ ਨੀ ਜੀਣ ਦੇਣਾ।
ਹਾਂ ਏ ਤਾਂ ਗੱਲ ਐ ਜੀ।
ਹਾਂਜੀ, ਆ ਹੁਣ ਏ ਗਰਮੀ ਦੋ ਪਈ ਐ ਤੇ ਹੁਣ ਫਿਰ ਅ ਸਰਦੀਆਂ ਬਹੁਤ ਪੈਂਦੀ ਐ ਤੇ ਗਰਮੀ ਚ ਕੀ ਕਰੇ ਤੇ ਸਰਦੀ ਚ ਕੀ ਕਰੇ ਸ ਸਾਨੂੰ ਸਮਝ ਈ ਨਹੀਂ ਆਂਦਾ ਕੀ ਕਰੇ।
ਕਮਜ਼ੋਰੀ ਸਮਝ ਗਿਆ
ਹਾਂਜੀ-ਹਾਂਜੀ।
ਹੋਰ ਸਣਾਓ ਹੋਰ ਘਰੇ ਠੀਕ ਆ?
ਹਾਂਜੀ
ਮਨੋਜ ਆਏ ਠੀਕ ਆ ਜਾ ਕੋਚ ਆਂਦੀ ਕੰਪਨੀ ਕੰਪਨੀ
ਹੈਲੋ, ਤੁਹਾਡੇ ਪਿੱਛੇ ਆਵਾਜ਼ ਬੜੀ ਆਂਦੀ ਐ?
ਕੰਮ ਈ ਚੱਲਦਾ ਕੰਮ ਲਿਤਾ ਇਹਨਾਂ ਨੇ ਹੈਲੋ
ਹੈਲ ਹੈਲੋ, ਤ ਵੀ ਨਾ ਪਿੱਛੋਂ ਆਵਾਜ਼ ਬੜੀ ਆਂਦੀ ਐ।
ਡਿਸਟਰਬੈਂਸ ਹੋ ਰਹੀ
ਹਾਂਜੀ ਹਾਂਜੀ ਓਕੇ ਓਕੇ ਹਾਂਜੀ ਹਾਂਜੀ ਮੈਨੂੰ ਸਮਝ ਹੀ ਨੀ ਲੱਗਿਆ ਤੁਸੀਂ ਕੀ ਕਹਿ।
ਹੋਰ ਲੰਗਰ ਪਾਣੀ ਛੱਕ ਲਿਆ ਤੁਸੀਂ ਕਿੰਨੇ। ਹੈਲੋ ਸ਼ੁਕਰੀਆ
ਹੈਲੋ
ਲੰਗਰ ਪਾਣੀ ਛੱਕ ਲਿਆ ਤੁਸੀਂ। ਜਾ ਰਹੇ
ਹਾਂਜੀ ਹਾਂਜੀ ਤੁਸੀਂ ਛੱਕ ਲਿਆ ਅੱਜ ਮੈਂ ਹਾਂ ਅੱਜ ਮੈਂ ਬਣਾਏ ਤੇ ਗੱਟੇ ਦੀ ਸਬਜ਼ੀ ਹੁੰਦੀ ਹੈ ਨਾ
ਉਹ ਕਿਹੜੀ ਸਬਜ਼ੀ ਹੁੰਦੀ ਹੈ।
ਐ ਉਹ ਹੁੰਦੀ ਹੈ ਆਪਾਂ ਰਾਜਸਥਾਨ ਜੇ ਰਾਜਸਥਾਨ ਲੋ ਵਾਲੇ ਲੋਕ ਹੁੰਦੇ ਆ ਨਾ ਉਹ ਬਣਾਉਂਦੇ ਆ ਬੜੀ ਗੱਟੇ ਦੀ ਸਬਜ਼ੀ ਬੇਸਣ ਦੀ
ਗੱਟੇ ਅੱਛਾ ਸ ਬਸ
ਹਾਂਜੀ ਹਾਂਜੀ ਬੇਸਣ ਤੋਂ ਬਣਦੀ ਹਾਂਜੀ ਗੱਟੇ ਦੀ ਉਹਨੂੰ ਗੱਟੇ ਦੀ ਸਬਜ਼ੀ ਬੋਲਦੇ ਆ ਅਸੀਂ
ਓਕੇ ਚਲੋ ਮੈਂ ਤਾਂ ਕਦੇ ਖਾਤੀ ਨੀ ਪਹਿਲੀ ਵਾਰ ਸੁਣ ਵੇ ਫਸਟ ਟੈਮ ਹੀ
ਤੁਸੀਂ ਵੀ ਖਾ ਕੇ ਦੇਖਣਾ
ਹਾਂ ਬਿਲਕੁਲ ਤੁਸੀਂ ਭੇਜੋਗੇ ਤਾਂ ਜ਼ਰੂਰ ਖਾ ਕੇ ਦੇਖਾਂਗੇ ਜੀ
ਸਵਾਦ ਲੱਗਦੀ ਐ ਬੜੀ
ਜੀ, ਜੀ ਬਿਲਕੁਲ
ਹਾਂਜੀ, ਹਾਂਜੀ, ਹਾਂਜੀ
ਕੋਈ ਨਹੀਂ ਤੁਸੀਂ ਪਲੈਨ ਕਰੋ ਬਾਕੀ ਘੁੰਮਣ ਦਾ ਕਿਤੇ ਫੈਮਲੀ ਨਾਲ ਵਧੀਆ ਗੱਲ ਆ ਹਫ਼ਤੇ ਕ ਦਾ ਟ੍ਰਿਪ ਲਾਓ
ਹਾਂਜੀ ਕਰਦੇ ਆ ਹਾਂਜੀ
ਉਹ ਹੁਣੇ ਤਾਂ ਇਹ ਕਿਤੇ ਵੀ ਪ ਪਲੈਨ ਨਹੀਂ ਕਰ ਸਕਦੀ ਇਹ ਬ ਬੜੀ ਗਰਮੀ ਪਈ ਆ ਮੈਂ ਤੋਂ ਗਰਮੀ ਚ ਮਰ ਜਾਣਾ
ਨਈ, ਨਈ ਅਕਤੂਬਰ ਚ ਕਰ ਲਓ ਅਕਤੂਬਰ ਜਾਂ ਨਵੰਬਰ ਚ ਕਰ ਲਿਓ
ਹਾਂਜੀ ਹਮ ਬਾਦ ਚ ਕਰ ਲਾਂਗੇ
ਹਾਂਜੀ ਅਕਤੂਬਰ, ਨਵੰਬਰ ਚ ਤਾਂ ਮੌਸਮ ਸੱਟ ਹੋ ਜਾਂਦਾ ਵਾ
ਹਾਂਜੀ-ਹਾਂਜੀ
ਹੈਲੋ
ਅਸੀਂ ਹੁਣ ਜਾਣਦੇ ਹੁਣ ਜਾਣਦੇ, ਹੈਲੋ
ਹੈਲੋ ਹਾਂਜੀ ਤੁਹਾਨੂੰ ਅਵਾਜ਼ ਨਹੀਂ ਆਂਦੀ ਮੇਰੀ
ਕਈ ਵਾਰ ਡਿਸਟਰਬ ਹੋ ਜਾਂਦਾ ਕਈ ਵਾਰ ਨੈਟਵਰਕ ਦਾ ਲੱਗਦਾ ਇ
ਹਾਂਜੀ, ਹਾਂਜੀ ਪਿੱਛੋਂ ਆਵਾਜ਼ ਵੀ ਆਂਦੀ ਐ ਬੜੀ ਆਪ ਕੀ ਨਾ
ਕੀ ਕਹਿ ਰਹੇ ਹੋ
ਮੈਂ ਕਿਹਾ ਪਿੱਛੋਂ ਬੜੀ ਅਵਾਜ਼ ਆਂਦੀ ਐ ਤੁਹਾਡੀ
ਮੈਂ ਉੱਥੇ ਰੋਡ ਤੇ ਨਾ ਰੋਡ ਤੇ ਮੈਂ ਥੋੜ੍ਹਾ ਸਮਾਨ ਲੈਣ ਆਇਆ ਸੀ ਮੈਂ ਚਲੋ ਹਾਂਜੀ, ਕੋਈ ਨੀ ਤੁਸੀਂ ਬਣਾਓ ਪਲੈਨ ਫੈਮਲੀਜ ਨਾਲ ਤੇ
ਹਾਂ, ਹਾਂਜੀ ਹਾ
ਲੋਕਲ ਬਣਾ ਲਓ ਜਿਆਦਾ ਦੂਰ ਨਾ ਬਣਾਓ ਜਿਵੇਂ ਕਿ ਕੁੱਲੂ ਸੈ ਚੰਡੀਗੜ੍ਹ ਸੈਡ ਚ ਚਲੇ ਜਾਓ ਹਨਾ ਥੋੜਾ ਉੱਥੇ ਵਧੀਆ ਵਾ
ਹਾਂਜੀ ਹਾਂਜੀ ਹਾਂਜੀ ਹਾਂਜੀ ਉੱਥੇ ਤੋਂ ਅ ਵਧੀਆ ਐ ਕੁੱਲੂ ਚ ਆਪਾਂ ਅ ਸ਼ਿਮਲਾ ਚ ਉੱਥੇ ਬੜਾ ਸਹੀ ਐ ਵਧੀਆ ਔਰ ਇਹ ਕਿਆ ਬੋਲ ਤੇ ਦੇਹਰਾਦੂਨ ਸਾਈਡ ਵੀ ਸਹੀ ਐ
ਦੇਹਰਾਦੂਨ ਹਾਂ ਦੇਹਰਾਦੂਨ ਵੀ ਵਧੀਆ ਵਾ, ਘੁੰਮਣ ਲਈ ਬਿਲਕੁਲ ਜੀ
ਹਾਂਜੀ
ਮੈਂ ਵੀ ਲੰਚ ਟਾਈਮ ਹੋ ਗਿਆ ਸੀ ਵੈਸੇ ਮੇਰਾ ਵੀ ਤੇ ਮੈਂ ਵੀ ਸੋਚ ਰਿਹਾ ਲ ਲੰਚ
ਠੀਕ ਐ ਜੀ, ਠੀਕ ਐ ਠੀਕ ਐ ਜੀ, ਚੰਗਾ ਓਕੇ ਜੀ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 ਥੈਂਕ ਯੂ ਜੀ
ਓਕੇ ਜੀ। ਹਾਂ ਕਹੀਏ।
ਹੈਲੋ। ਹੈਲੋ।
ਕਆ ਓਹਨਾ ਗ਼ਲਤੀ ਕਰਤੀ ਏਨੁ ਫੋਨ ਲਾ ਕੇ।
ਹੈਲੋ।
ਵੱਡੀ ਅੱਜ ਤੇ ਪੜ੍ਹਾਈ ਤਾਂ ਮੰਨ ਦੇਦੇ ਆ।